ਹਲੋ
ਸਾਸੀ ਕਾਲ, ਜੀ
ਸਡ ਜੀ ਹਾਲ ਜੀ
ਬਸ, ਜੀ ਸਭ ਵਧੀਆ, ਠੀਕ-ਠਾਕ। ਹੋ ਰਹੀ ਉੱਥੇ ਬਾਰਿਸ਼ ਬੜੀ ਬਹੁਤ ਹੋ ਰਹੀ ਇੱਥੇ ਵੀ
ਬਸ ਥੋੜ੍ਹੀ ਦੇਰ ਹੋਈ ਸੀ ਫਿਰ ਆਪਣਾ ਫਿਰ ਬੰਦ ਹੋ ਗਈ ਫੇਰ ਥੋੜ੍ਹੀ ਦੇਰ ਰੁਕ-ਰੁਕ ਕੇ ਚੱਲ ਰਹੀ ਹੈ ਲਗਾਤ
ਹਾਂ ਬਸ ਮੌਸਮ ਹਾਂ, ਸਾਡੇ ਇੱਥੇ ਨਾ ਲਗਾਤਾਰ ਸਵੇਰ ਦੀ ਲੱਗੀ ਹੋਈ ਹੈ, ਮੌਸਮ ਠੰਡਾ ਹੋ ਗਿਆ ਸਗੋਂ ਦੇ ਨਾਲ, ਹੁਣ ਤੇ, ਕੱਲ੍ਹ ਤਾਂ ਜਿਵੇਂ ਅਗਰ ਬਾਰਿਸ਼ ਹੋਵੇ ਤਾਂ ਨਾਲ ਧੁੱਪ ਨਿਕਲ ਆਏ ਨਾ, ਤਾਂ ਫਿਰ ਅੰਦਰ ਹੋ ਜਾਂਦਾ ਉਮਸ ਹੋ ਜਾਂਦੀ ਹੈ। ਗਰਮੀ ਚ ਲੱਗਦੀ ਐ, ਲੇਕਿਨੁ ਉਹ ਚੀਜ਼ ਨਈ ਹੈਗੀ, ਕਿਉਂਕਿ ਲਗਾਤਾਰ ਚੱਲ ਰਈ ਆ ਨਾ।
ਹਾਂ ਨਈ ਵਧੀਆ ਹੋ ਗਿਆ, ਮੌਸਮ ਹੂੰ ਹੋਰ, ਤੁਸੀਂ ਸੁਣਾਓ, ਠੀਕ-ਠਾਕ ਸਭ?
ਬਾਸ ਸਭ ਵਧੀਆ। ਹੋ ਗਿਆ ਨਸ਼ਤਾ ਤੁਹਾਡਾ ਵੀ?
ਹਾਂ, ਅਸੀਂ ਤੇ ਕਰ ਲਿਆ।
ਅੱਛਾ, ਅੱਛਾ, ਅੱਛਾ ਕੀ ਬਣਾਇਆ ਪੰਕੁ ਜੀ ਨੇ?
ਅੱਜ ਅਸੀਂ, ਉਹ ਬਣਾਓ ਬਣਾਏ ਸੀ, ਮਿਸ ਫੁਲਕੇ।
ਅੱਛਾ, ਅੱਛਾ, ਅੱਛਾ ਮਿਸ ਫੁਲਕੇ, ਤੁਸੀਂ ਕਿਵੇਂ ਬੇਸਨ ਪਾ ਕੇ ਬਣਾਦੇ ਓ?
ਹਾਂ, ਬੇਸਣ ਪਾ ਕੇ, ਪਿਆਜ ਪਾ ਕੇ, ਆਪਣਾ ਮਿਰਚਾਂ ਮੁੁਰਚਾਂ ਪਾ ਕੇ, ਨਲ ਹਾਂ, ਦਈਂ ਨਾਲ ਹੈਗੀ ਸੀ।
ਹਾਂ, ਓ ਤਾਂ ਬੜਾ ਅੱਛੇ ਲਗਦੇ ਨੇ, ਇਸ ਮੌਸਮ ਵਿੱਚ ਤਾਂ ਵੈਸੇ ਈ ਅੱਛੇ ਲੱਗਦੇ ਨੇ, ਸਵੇਰੇ-ਸਵੇਰੇ ਬੱਚੇ ਨਾ, ਊ ਜੇ ਸਾਦਾ ਪਰੌਂਠਾ ਕੋ ਨਈ ਖਾਨਗੇ, ਇਜ ਮੀਸੇ ਖਾ ਲੈਣਗੇ, ਬੇਸਣ ਪਾ ਕੇ ਬਨਾ ਲਓ, ਭਾਵੇਂ ਤੁਸੀਂ ਦਾਲ ਜਿਵੇਂ, ਰਾਤ ਦੀ ਬਚੀ ਹੁੰਦੀ ਵਿੱਚ ਐਵੇਂ ਪਿਆਜ਼ ਪਾ ਕੇ ਨਾ ਮਿਰਚਾਂ ਪਾ ਕੇ, ਤਾਂ ਵੀ ਬਹੁਤ ਵਦੀਆ ਬਨਦੇਂ ਨੇ, ਓਵੀ ਨਾਲ ਦਹੀਂ ਹੋਵੇ ਜਾਂ ਨਾਲ ਆਚਾਰ ਹੋਵੇ ਮੱਖਣ-ਮਲਾਈ ਤੇ ਚੱਲਦਾ ਈਏ ਨਾਲ-ਨਾਲ
ਚੱਲਦਾ ਈ ਹਾਂ ਉਹ ਤੇ ਹੈ ਈ ਐ। ਨਾਲ ਸਵੇਰੇ ਤੁਸੀਂ ਆਪਣਾ ਬ੍ਰੇਕਫਾਸਟ ਵਧੀਆ ਕਰ ਲਓ ਨਾ ਤੇ ਠੀਕ ਰਹਿੰਦਾ।
ਹੂੰ-ਹਾਂ ਫੇਰ ਦੋ, ਚਾਰ ਗੰਟੇ ਠੀਕ ਰਹਿੰਦਾ ਐ। ਤੇ ਭੁੱਖ ਨੀ ਲੱਗਦੀ ਹੂੰ। ਸਾਡੇ ਤੇ ਤੁਹਾਡੇ ਵੀਰ ਜੀ ਥੋੜਾ ਹਾਂਜੀ।
ਅੱਛਾ।
ਨਾ ਸਾਡੇ ਨਾ- ਹੈਗੇ ਨੇ ਮੇਰੇ ਜੋ ਮਾਤਾ ਹੀ ਹੈਗੇ ਨੇ, ਉਹ ਦੁਪਹਿਰੇ 'ਚ- ਚਾਹ ਬਣਾਦੇ ਨੇ ਇਕ ਵਜੇ ਕਿਉਕਿ ਅਸੀ ਸਵੇਰੇ ਨਾਸ਼ਤਾ ਕਰ ਲੈਨੇ ਆ ਜਲਦੀ ਓ ਦੁਬਾਰਾ ਇਕ ਵਾਰੀ ਚਾਹ ਬਣਦੀ ਆ ਤੇ ਕਿ ਕਿ ਆਪ ਹਾਂਜੀ-ਹਾਂਜੀ ਘਰ ਵਿਚ ਅ ਮਤਲਬ ਹੈਗਾ ਕਮ ਤੇ ਉਹ ਫਿਰ ਕਹਿਦੇ ਥੋੜ੍ਹਾ ਰੀ- ਫਰੈਸ਼ ਬੰਦਾ ਥੋੜ੍ਹਾ ਫ੍ਰਰੀ ਮਾਈੰਡ ਦਸ ਮਿੰਟ ਬੈਠ ਜਾਂਦਾ ਐ। ਕਮ ਵਿਚ ਹੀ ਲੱਗਾ ਰਏ, ਲੱਗਾ ਰਏ, ਲੱਗਾ ਰੇ ਬੰਦਾ ਥੱਕ ਜਾਦਾ
ਹਾਂ
ਘਰ ਈ ਐ ਨਾ ਤੇ ਕਹਿਦੇ ਚਲੋ ਚਾਹ ਇਕ ਟਾਈਮ ਦੀ ਮੈ ਬਨਾ ਲਿਆ ਕਰਾਂਗੇ ਮੈ ਕਿਹਾ ਚਲੋ ਮੰਮਾ ਤੁਸੀ ਬਣਾਇਆ ਕਰੋ, ਨਾਲ ਕੁਛ ਬਣਾ ਲਿਆ ਕਰੋ ਮੈ ਕਿਹਾ ਇਸੇ ਬਹਾਨੇ ਕੁੱਝ ਬਣਾਣ ਨੂੰ ਮਿਲੇਗਾ ਓ ਫਰੀ ਹੈਗੇ ਨੇ ਬਾਕੀ ਸਭ ਕੁਛ ਤੇ ਅਸੀ ਕਰਦੇ ਹੈਗੇ ਆ। ਲੇਕਿਨ ਚਲੋ ਓਵੀ ਉਸ ਟਾਈਮ ਬਣਾਉਦੇ ਨੇ ਚਾਹ ਬਣਾ ਲੈਦੇ ਨੇ ਤੇ ਨਾਲ ਨਾ ਇਹ ਪੋਹਾ ਹੁੰਦਾ ਨਾ, ਪੋਹਾ ਹੋ ਗਿਆ।
ਹਾਂ।
ਹੋਰ ਕੀ, ਹੈਲਪ ਵੀ ਹੋ ਜਾਦੀ ਏ। ਨਾਲੇ ਉਹ ਨਾਲ ਕੁਛ ਨਾ ਕੁਛ ਦੁਪਹਿਰੇ ਨਾ ਬਣਾਦੇ ਰਹਿਦੇ ਨੇ, ਉਸ ਟਾਈਮ ਚਾਹ ਦੇ ਟਾਈਮ ਵਿਚ ਨਾ ਖਾਲੀ ਨਹੀ ਜਾਂ ਕੋਈ ਪੋਸਟ ਵਗੈਰਾ ਬਣਾ ਲੈਣਗੇ, ਬ੍ਰੈਡ ਪਈ ਹੋਏਗੀ। ਤੇ ਆਲੂ ਦੇ ਟੋਸਟ ਬਣਾ ਲੈਂਦੇ ਨੇ, ਥੋੜ੍ਹਾ ਨਾਲ ਪੇਟ ਪੂਜਾ ਹੋ ਜਾਂਦੀ ਦੀ ਫਿਰ ਰੋਟੀ ਪਾਵੇਂ ਲੇਟ ਮਿਲ ਜਾਏ।
ਹਾਂ ਕੋਈ ਗੱਲ ਨੀ, ਚੱਲਦਾ ਤੇ ਲੇਟ ਸਵੇਰ ਨਾ
ਹਾਂਜੀ-ਹਾਂਜੀ- ਹਾਂਜੀ, ਬਸ ਫਿਰ ਦੁਪਹਿਰੇ ਵੀ ਇੱਕ ਵਾਰੀ ਬਣਾਦੇ ਫਿਰ ਦੁ ਅਹ ਇੱਕ ਵਜੇ ਬਨਾਦੇ ਉਹ ਫਿਰ ਤਿੰਨ ਵਜੇ ਤੱਕ ਰੋਟੀ ਦੇ ਦਿਦੇ ਹਾਂ ਅਸੀ, ਮੈ ਕਿਹਾ ਚਲੋ ਤਿੰਨ ਵਜੇ ਤੱਕ ਤਾਂ ਭੁੱਖ ਲੱਗ ਹੀ ਜਾਂਦੀ ਏ, ਸਾਰੇ ਬੱਚੇ-ਬੁੱਚੇ ਵੀ ਆ ਜਾਂਦੇ ਨੇ ਸਕੂਲੋਂ ਤੇ ਬਸ ਉਸੇ ਟਾਈਮ ਮੈਂ ਵੀਰ ਜੀ ਤੁਹਾਡੇ ਕੋਲ ਗੱਲ ਪੁੱਛਣੀ ਸੀਗੀ
ਹਾਂਜੀ-ਹਾਂਜੀ।
ਮੈਂ ਬਣਾਈ ਸੀਗੀ ਦੁਪਹਿਰੇ ਛੋਲੇ ਅੱਜ ਚਿੱਟੇ
ਅੱਛਾ।
ਪੇਚ ਖੁੱਲੇ ਤੇ ਬੱਚੇ ਕਹਿ ਰਹੇ ਨੇ ਮੰਮਾ ਭਟੂਰੇ ਬਣਾਓ ਯਾਰ ਤੁਸੀ- ਪੂੜੀ ਬਣਾ ਲਓ, ਮੈ ਕਿਹਾ ਚਲੋ ਪੂੜੀ ਜਿਹੜੇ ਬੱਚੇ ਖਾਂਦੇ ਹੀ ਹੈਗੇ ਨੇ, ਭਟੂਰੀਆਂ ਦੀ ਰੈਸਪੀ ਪੁੱਛਣੀ ਆ ਅਗਰ ਵੀਰਜੀ ਨੂੰ ਪਤਾ ਐ ਤੇ
ਹਾਂ ਭਟੂਰੇ ਬੜੇ ਵਧੀਆ ਬਣਦੇ ਨੇ ਤੁਸੀ ਘਰ ਬਣਾ ਸਕਦੇ ਹੋ।
ਹਾਂ ਬਜ਼ਾਰੀ ਤਾਂ ਚਲੋ ਓਇਲੀ ਪਤਾ ਨਈ ਕਿਸ ਤਰੀਕੇ ਦਾ ਤੇਲ ਹੁੰਦਾ ਵਧੀਆ ਹੁੰਦਾ ਨਈ ਹੁੰਦਾ। ਘਾਰ ਤੇ ਬੰਦਾ ਆਪਣਾ ਕਹਿਦਾ ਵੀ ਚਲੋ ਸਾਨੂੰ ਪਤਾ ਵੀ ਅਹ ਲੈ ਕੇ ਆਂਦੇ ਆ, ਚਲੋ ਠੀਕ ਹੀ ਹੋਏਗਾ।
ਅਤੇ ਨਈ ਤੁਸੀ ਇਕ ਮੈਦੇ ਦੇ ਵੀ ਹੋ ਬੰਦੇ ਨੇ ਵਿਚ ਸੂਜੀ ਵੀ ਪੈਦੀ, ਸੂਜੀ ਨਾਲ ਬਹੁਤ ਵਧੀਆ ਟੇਸਟ ਆਂਦਾ।
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ-ਅੱਛਾ ਕ੍ਰਿਸਪੀ ਜਿ ਬੰਦੇ ਨੇ
ਹਾਂ ਤੁਸੀ ਜਿਵੇ ਅਧਾ ਕਿਲੋ ਮੈਦਾ ਲੈ ਲਿਆ ਤੇ ਪਾਈਆ ਕੁ ਸੂਜੀ ਲੈ ਲੋ ਨਾਲ ਹਾਂ ਤੇ ਉਹਦੇ ਵਿਚ ਨਾ ਤੁਸੀ ਆਪਣਾ ਦਹੀ ਵਿਚ ਉਹਨੂੰ ਗੁਨੋ ਦਹੀਂ ਵੀ ਪੈਦੀ ਐ। ਜੇ ਪਾਣਾ ਚਾਹੋ ਲੱਸੀ ਵੀ ਪੈ ਸਕਦੀ ਜਿਵੇ ਖੱ ਥੋੜ੍ਹੀ ਜਿਹੀ ਲੱਸੀ ਹੁੰਦੀ ਏ, ਜਿਵੇ ਚਾਟੀ ਦੀ ਲੱਸੀ ਤੇ ਨਾਲ ਇਨੂੰ ਵੀ ਪਾਂਦੇ ਨੇ ਵੈਸੇ ਥੋੜ੍ਹੇ ਜਹੇ ਇਨੂੰ ਨਾਲ ਥੋੜਾ ਫੁੱਲ ਜਾਦੇ ਨਾ ਵਧੀਆ ਹੋ ਜਾਦਾ।
ਹਾਂ ਉਹ ਥੋੜਾ ਕਰਨਾ ਵਾਸਤੇ ਨਾ ਆਟਾ ਖਮੀਰਾ ਜਾਂ ਹੋ ਜਾਏ ਤੇ ਤਾਂ ਹੀ ਉਹ ਖਮੀਰ ਤਿਆਰ ਹੋ ਜਾਦਾ ਏ, ਅੱਛਾ-ਅੱਛਾ।
ਗੁੰਨ ਕੇ ਥੋੜੀ ਦੇਰ ਰੱਖਣਾ ਪੈਂਦਾ, ਦੋ ਘੰਟੇ ਰੱਖਣਾ ਪਏਗਾ ਪਹਿਲ ਤੁਹਾਨੂੰ ਪਹਿਲੇ ਤਿਆਰੀ ਕਰਨੀ ਪਏਗੀ।
ਹਾਂ ਉਹੀ ਤਾਂ ਹੀ ਪਹਿਲੇ ਤੁਹਾਨੂੰ ਮੈਂ ਕਹਿ ਰਹੀ ਹਾਂ ਨਾ, ਅਹ ਦੋ ਘੰਟੇ ਪਹਿਲੇ ਰੱਖਾਂਗੇ ਤਾਂ ਹੀ ਅਸੀਂ ਥੋੜਾ ਲੰਚ ਟਾਈਮ ਤੇ ਬਣਾ ਸਕੇਗੇ।
ਹਾਂ ਜਿਵੇਂ ਆਟਾ ਚੰਗੀ ਤਰ੍ਹਾਂ ਗੁੰਣ ਕੇ ਵਧੀਆ ਕਰਕੇ ਤੇ ਫੇਰ ਉਹਨੂੰ ਆਪਣਾ ਗਿੱਲਾ ਤੋਲੀਆ ਰੱਖ ਕੇ ਉੱਪਰ ਘੰਟਾ-ਦੋ ਘੰਟੇ ਰੱਖ ਦਿਓ ਫੇਰ ਖ਼ਮੀਰ ਛੱਡ ਜੇਗਾ।
ਹੂੰ-ਹੂੰ-ਹੂੰ‌।
ਫੇਰ ਤੁਸੀਂ ਉਹਦੇ ਪਟੂਰੇ ਬਣਨਗੇ ਵਧੀਆ ਇੱਕ ਤੇ ਓਇਲੀ ਨੀ ਆਏਗਾ ਉਹਦੇ ਚ, ਜਿਆਦਾ
ਹੂੰ, ਅੱਛਾ।
ਹਾਂ, ਬਹੁਤ ਵਧੀਆ ਬੰਦੇ ਨੇ ਆਪਾਂ ਬਣਾਏ ਸੀ ਪਿੱਛੇ। ਮੈਨੂੰ ਵੀ ਸ਼ੌਕ ਏ ਨਾ ਕੁਕਿੰਗ ਦਾ, ਕੁਕਿੰਗ ਮੈਂ ਕਰਦਾ
ਅੱਛਾ-ਅੱਛਾ। ਠੀਕ ਐ, ਹੋਣਾ ਚਾਹੀਦਾ ਥੋੜ੍ਹਾ ਜਿਹਾ ਆਪ ਹੀ ਹੋਣਾ ਚਾਹੀਦਾ ਅਗਰ ਗਏ ਹੋਣ ਤੇ ਕੋਈ ਕਿਧਰੇ ਬੰਦਾ ਆਪ ਤੇ ਆਪਣਾ ਬਣਾ ਕੇ ਖਾ ਲੈਣਾ। ਹੂੰ, ਹੂੰ।
ਅੱਛਾ, ਹੋਰ ਸੁਣਾਓ? ਠੀਕ ਠਾਕ ਸਬ,
ਬਸ ਸਭ ਵਧੀਆ,
ਅੱਛਾ ਜੀ ਚਲੋ ਵਧੀਆ ਜੀ।
ਹੋਰ ਜੀ ਹੋਰ ਕੋਈ ਨਵੀ ਤਾਜੀ।
ਦਾ ਪੱਠੂਰੇ ਛੋਲੇ ਦੀ ਪਲੇਟ ਕਿਨੇ ਦੀਆਦੀ
ਹੂੰ-ਹੂੰ ਅੱਛਾ-ਅੱਛਾ, ਹਾਂ ਜ਼ਰੂਰ ਆਓ ਤੁਸੀਂ ਸਾਡੇ ਕੋਲ ਆਓ, ਖੁਲ ਕੇ ਬੈਠ ਕੇ ਖਾਵਾਂਗੇ, ਜੋ ਵਸੇ ਪਾਾਨ ਇਕੱਠੇ ਬੈਠ ਕੇ ਖਾਵਾਂਗੇ।
ਕੋਈ ਗੱਲ ਨੀ ਜਦੋਂ ਚੱਕਰ ਲੱਗਾ, ਠੀਕ ਜਦੋਂ ਮੈਂ ਭੇਜਦਾ ਛੋਟੇ ਬ੍ਰਦਰ ਨੂੰ ਉਹਨੂੰ ਦੇ ਦੇ ਅਜੇ ਥੋ ਹੋਰ ਕੇ ਅੱਛ ਤੇ ਵੈਸੇ ਉਹ ਬਣਾਏ ਦੇਣਾ ਅੱਜ
ਹਾਂ ਕੋਈ ਗੱਲ
ਅੱਛਾ-ਅੱਛਾ-ਅੱਛਾ, ਹਾਂ ਕਾਲੇ ਛੋਲੇ ਤੁਸੀਂ ਭਾਜੀ ਜੀ ਕਿਵੇਂ, ਪਹਿਲੇ ਤੜਕਾ ਪਾ ਕੇ ਬਣਾਉਂਦੇ ਹੈਗੇ, ਨੇ ਬਾਅਦ ਚੋਂ ਲਗਾਉਂਦੇ ਨੇ ਤੜਕਾ
ਨਹੀਂ ਬਹੁਤ ਇਲਾਦਾ ਤੁਹਾਡੇ ਕਦੇ ਹਾਂ ਪਹਿਲੇ ਉਹ ਬਾਹਰ ਲੈਂਦੇ ਨਾ ਪਾ ਕੇ ਹਾਲ ਜਿਵੇਂ ਛੋਲੇ ਪਹਿਲੇ ਰਾਤ ਨੂੰ ਪਿਓ ਲਈ ਦੇ ਨੇ ਨਾ ਥੋੜ੍ਹਾ ਜਿਹਾ ਮਿੱਠਾ ਸੋਡਾ ਪਾ ਗਿਆ।
ਅੱਛਾ, ਅੱਛਾ, ਅੱਛਾ, ਨਹੀਂ ਮਿੱਠਾ ਸੋਡਾ ਨਾ ਵੀ ਪਾਓ ਵੀਰ ਜੀ। ਤਾਂ ਵੀ ਕਿਉਂਕਿ ਮਿੱਠਾ ਸੋਡਾ ਵੀ ਸਰੀਰ ਨੂੰ ਨੁਕਸਾਨ ਕਰਦਾ ਹੈਗਾ ਜ਼ਿਆਦਾ। ਉਹ ਚਿੱਟੇ ਛੋਲੇ ਚ ਹੀ ਮੈਂ ਬਹੁਤ ਘੱਟ ਪਾਉਦੀ ਹਾਂ।
ਉਹ ਤੇ ਨਾ ਮਤਜ ਪਾਈਦਾ, ਵ ਇੰਨਾ ਵੀ ਨ ਪਾਈਦਾ ਵੈਸੇ
ਹਾਂ,
ਥੋੜਾ ਜਾ ਨਾ ਉਹ ਹੋ ਜਾਂਦਾ, ਉਹਦੇ ਨਾਲ ਥੋੜੇ ਗਲ ਜਾਂਦੇ ਨੇ।
ਸੋਫਟ-ਸੋਫਟ ਹਾਂ ਸੋਫਟ ਹੋ ਜਾਂਦੇ ਨੇ,
ਤੇ ਫੇਰ ਉਹਨੂੰ ਉਬਾਲ ਕੇ ਫੇਰ ਬਾਅਦ ਚ ਤੜਕਾ ਲਾ ਲਈ ਦਾ, ਤੜਕਾ ਬਣਾ ਕੇ ਵਿੱਚ ਪਾ ਦਈਦਾ ਦਿਨ ਛੋਡੇ ਵਧੀਆ ਬਣ ਜਾਂਦੇ ਇਹ ਖੜੇ ਮਸਾਲੇ ਜ਼ਰੂਰ ਪਾਉਂਦੇ ਹਾਂ, ਅਸੀਂ ਵਿੱਚ ਜਿਵੇਂ ਮੋਟੀ ਇਲਾਚੀ ਦਾਲ ਚੀਨੀ
ਹੂੰ-ਹੂੰ-ਹੂੰ,
ਉਹਦੇ ਨਾਲ ਟੇਸਟ ਬੜਾ ਵਧੀਆ ਆਂਦਾ ਗਰਮ ਮਸਾਲੇ ਤੇ ਹੁੰਦੇ ਜਿਵੇਂ ਪੀਸੀ ਹੋ ਉਹ ਵੱਖਰੀ ਚੀਜ਼ ਹੈ। ਤੇ ਖੜੇ ਮਸਾਲੇ ਪਾਣੇ ਉਹ ਨਾਲ ਬੜਾ ਫ਼ਰਕ ਪੈਂਦਾ ਉਹ ਖੁਸ਼ਬੂ ਬੜੀ
ਮਸਾਲੇ ਅੱਛੀ ਪਾ ਕੇ ਹਾਂਜੀ, ਹਾਂਜੀ, ਹਾਂਜੀ। ਅੱਸੀ ਤੇ ਕਾਲੇ ਛੋਲੇ ਐ, ਮੈਂ ਕਈ ਵਾਰੀ ਨਾ ਦਿਨ ਦੇ ਟਾਈਮ ਭਕੋ ਕੇ ਨਾ ਰਾਤੀ ਉਬਾਲ ਦਿੰਨੀ ਹਾਂ। ਇਸ ਤਰਾ ਵੀ ਬਨਾਨੀ ਆ, ਮੈਂ ਕਿਉਕਿ ਉਬਾਲ ਕੇ ਜੇੜੀ ਉਦੀ ਤਰੀ ਹੁੰਦੀ ਹੈਗੀ ਏਨਾ ਤਰੀ ਜੇੜੀ ਹੈਗੀ, ਏ ਸ਼ਰੀਰ ਨੂੰ ਤਾਕਤ ਦਿੰਦੀ ਏ, ਛੋਟੇ ਬੱਚਯਾ ਨੂੰ ਦੋ। ਪਾਵੇਂ ਤੁਸੀ ਵੱਡੇ ਜਿਨੂੰ ਅ ਲੱਤਾ ਵਗੈਰਾ ਚ ਦਰਦ ਹੁੰਦੀ ਐ ਅ ਓਦੇ ਵਾਸਤੇ ਬੋਤ ਅੱਛੈ, ਓਦੇ ਵਿੱਚ ਨਾ ਅਸੀ ਨਮਕ ਜੀਰਾ, ਆਮਚੂਰ, ਨਿੰਬੂ ਪਾ ਲੋ ਤੁਸੀ ਤੜਕੇ ਇੱਚ, ਖਾਲੀ ਤਰੀ ਅਸੀ ਨੂੰ, ਤਰੀ ਨੂੰ ਤੜ ਹਾਂ, ਓ ਚਨਾ ਸੂਪ ਬਨ ਜਾਂਦਾ, ਚਨਾ ਸੂਪ ਜੇੜਾ ਹੈਗੈ, ਨਾ ਬੱਚਿਆ ਵਾਸਤੇ ਬੋਤ ਤਾਕਤਵਰ ਹੁੰਦਾ। ਐ ਜੇੜੇ ਜਿਨਾਂ ਦੀ ਲੱਤਾ ਵਗੈਰਾ ਦਰਦ ਹੁੰਦੀਆਂ ਨੇ ਨਾ, ਓਦੇ ਵਾਸਤੇ ਬੜਾ ਫਾਯਦੇ ਰੈਂਦੇ ਨੇ, ਬਾਸ ਓ ਰਾਤੀ ਸੀ ਰੋ ਰੋਟੀ ਬੱਚੇ ਓਸੇ ਨਾਲ ਈ ਖਾ ਲੈਂਦੇ ਨੇ, ਕੈਂਦੇ ਮੰਮਾ ਤੁਸੀ ਏਸੇ ਨਾਲ ਸਾਨੂੰ ਰੋਟੀ ਦੋ। ਪੀ ਵੀ ਲੈਨਗੇ। ਤੇ ਕੈਂਦੇ ਮੰਮਾ ਸਾਨੂੰ ਤੁਸੀ ਦੋ, ਯਾ ਅਸੀ ਨਾਲ ਜੇੜੇ ਉਬਲੇ ਚਨੇ ਹੁੰਦੇ ਨੇ। ਉਹਨੂੰ ਪਯਾਜ, ਟਮਾਟਰ ਵੱਧ ਤੜਕਾ ਪਾ ਦੇਂਨੀ ਆਂ।
ਹੋਲ ਬੜੇ ਵਧੀਆ ਬਨਦੇ ਜੇ, ਹਾਂ ਹਾਂ, ਓ ਜੇੜੇ ਉਬਲੇ ਉਬਲੇ ਛੋਲੇ ਹੁੰਦੇ ਨਾ ਉਹਦੇ ਤੁਸੀਂ ਪਿਆਜ ਪਾਓ ਟਮਾਟਰ ਪਾਓ ਹਰੀ ਮਿਰਚ ਆ ਉਹ ਵੀ ਬੜੀ ਘੁੰਗਲੀਆਂ ਬਣ ਜਾਂਦੀਆਂ ਸਵਾਦ ਲੱਗਦੀ ਹਾਂ
ਹਾਂ ਨਹੀਂ ਇਹ ਰੋਟੀ ਨਾ ਖਾਣੀ ਹੋ ਤਾਂ ਤੁਸੀਂ ਮਸਾਲਾ ਪਾ ਕੇ ਬਣਾ ਲਓ
ਹੂ,,,
ਪਯਾਜ, ਟਮਾਟਰ ਦਾ ਮਸਾਲਾ ਬਨਾ ਲੋ, ਅਗਰ ਹੁਣ ਤੁਸੀ ਗੰਨੇ ਦੀ ਬਰੀਕ-ਬਰੀਕ ਪਯਾਜ ਉਂਜ ਕੱਟ ਕੇ ਬਨਾ ਲੋ, ਚਾਟ ਬੰਨ ਜਾਂਦੀ, ਉਤੇ ਚਾਟ ਮਸਾ ਮਸਾਲਾ ਪਾਲੋ ਪਾਵੇਂ
ਹੂ,,,
ਇਸ ਤਰ੍ਹਾਂ ਇੱਕ ਤੇ ਨਾ ਪਤਾ ਕੀ ਗੱਲ ਹੈ, ਬੱਚਿਆਂ ਨੂੰ ਨਵੀ-ਨਵੀ ਰੈਸਪੀਆਂ ਖਵਾਓ ਓਨਾਂ ਤਾ ਈ ਖਾਂਦੇ ਨੇ, ਕੁੱਛ ਨੀ, ਤੇ ਖਾਂਦੇ ਕੋਈ ਨੀ।
ਹਾਂ, ਐ ਗੱਲ ਤੇ ਹੈ।
ਹਾਂ, ਬੱਚੇ ਬੱਸ ਫਿਰ ਕਈ ਵਾਰੀ, ਮੈਂ ਆ ਮਿਰਚ ਤੜਕਾ ਪਾ ਕੇ ਨਾ, ਮਸਾਲਾ ਪਯਾਜ਼, ਟਮਾਟਰ ਬੀਟ ਕਰਕੇ ਜਿਵੇਂ ਫਿਰ ਬਨਾਨੇ ਆ ਤੜਕਾ ਅਸੀਂ, ਖੜੇ ਮਸਾਲੇ ਪਾ ਕੇ ਥੋੜੇ ਜੇ ਤੇ ਬਸ ਓ ਫਿਰ ਪਿੱਗੇ ਚਨੇ ਜੇੜੇ ਹੈਗੇ ਹੈਗੇ ਨੇ ਓਦੇ ਵਿੱਚ ਈ ਪਾਕੇ ਤੇ ਪਾਨੀ-ਪੂਨੀ ਪਾ ਕੇ ਸਿਟੀਆਂ ਦੋ- ਤਿੰਨ ਦਵਾਕੇ ਅੱਧਾ ਘੰਟਾ ਰੱਖ ਦੇਨੇ ਆ, ਓ ਵੀ ਅੱਛੇ ਬਨਦੇ ਨੇ।
ਹਾਂ ਨੀ ਵਧੀਆ।
ਉਬਾਲ ਲੋ ਯਾ ਬਿਨਾ ਉਬਾਲੇ ਵੀ ਬਨ ਜਾਂਦੇ ਨੇ, ਦੋ ਠੀਕ ਹੁੰਦੇ ਨੇ।
ਹਾਂ, ਚਾਵਲ ਨਾਲ ਟੇਸਟ ਵੱਖਰਾ ਈ ਆਂਦਾ ਬਹੁਤ ਵਧੀਆ ਲੱਗਦੇ ਨੇ।
ਹਾਂ, ਚਾਵਲਾਂ ਇੱਚ ਵੀ ਤੇਜ਼ਪੱਤਾ ਵਗੈਰਾ ਪਾ ਕੇ ਨਾ, ਓ ਵੀ ਬਨ ਜਾਂਦੇ। ਤੜਕੇ ਚ ਨਾ ਜੀਰਾ, ਨਮਕ, ਤੇਜ਼ਪੱਤਾ ਪਾ ਕੇ
ਹਾਂਜੀ।
ਚਲੋ, ਠੀਕ ਹੈ ਵੀਰ ਜੀ।
ਠੀਕ ਏ ਜੀ। ਸਤਿ
ਸਤਿ ਅਕਾਲ ਜੀ।